ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ? ਆਵਾਜ਼ ਆ ਰਹੀ ਤੁਹਾਨੂੰ?
ਹਾਂਜੀ -ਹਾਂਜੀ, ਸਤਿ ਸ਼੍ਰੀ ਅਕਾਲ।
ਠੀਕ ਹੈ- ਠੀਕ ਹੈ, ਔਰ ਕਿਵੇਂ ਹੋ ਤੁਸੀਂ?
ਹਾਂਜੀ -ਹਾਂਜੀ ਵਧੀਆ।
ਠੀਕ ਹੈ- ਠੀਕ ਹੈ। ਹਾਂਜੀ -ਹਾਂਜੀ ਮੈਂ ਵੀ ਬਹੁਤ ਵਧੀਆ ਤੋਂ ਮੈਂ ਸੋਚ ਰਹੀ ਸਾ ਮੈਂ ਫ੍ਰਰੀ ਬੈਠ ਈ ਸੀ, ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲ ਕਰ ਲਾਂ ਹਨਾ। ਹਾਂ, ਤੇ ਸਾਡਾ ਨਾ ਅੱਜ ਦਾ ਜਿਹੜਾ ਟੋਪਿਕ ਹੈਗਾ ਨਾ ਉਹ ਨਾ ਟਾਈਮ ਮੈਨੇਜਮੈਂਟ ਦੇ ਉੱਤੇ ਰਹੇਗਾ, ਕਿ ਹ ਆਪਾਂ ਆਪਣਾ ਇਮਪੋਰਟੇਸ ਆਫ ਟਾਈਮ ਮੈਨੇਜਮੈਂਟ ਕਿ ਆਪਣਾ ਕਿਵੇਂ ਆਪਾਂ ਟਾਈਮ ਮੈਨੇਜ ਕਰ ਸਕਦੇ ਹਾਂ, ਕਿਉਂਕਿ ਤੁਹਾਨੂੰ ਪਤਾ ਹੀ ਅੱਜ ਦੇ ਟਾਈਮ ਤੇ ਹਨਾ ਟਾਈਮ ਵੈਸੇ ਕਿਸੇ ਕੋ ਨਹੀਂ ਹੁੰਦਾ।
ਹਾਂ।
ਠੀਕ ਹੈ ਅਤੇ ਤੁਸੀਂ ਕੀ ਮਤਲਬ, ਤੁਸੀਂ ਆਪਣਾ ਟਾਈਮ ਮੈਨੇਜ ਕਿਵੇਂ ਕਰਦੇ ਹੋ ਕੀ ਕਰਦੇ ਹੋ? ਤੁਸੀਂ, ਪੂਰਾ ਦਿਨ
ਹਾਂ। ਮੈਂ ਇੱਕ ਮਤਲਬ ਵਰਕਿੰਗ ਹੀ ਕਰਦੀ ਹਾ ਜੋਬ ਵੀ ਕਰਦੀ ਹਾ ਟਾਈਮ ਮੈਨੇਜ ਹੋ ਜਾਂਦਾ ਜੇ ਸਵੇਰੇ ਜਲਦੀ ਉੱਠੀਏ ਨਾ।
ਅੱਛਾ- ਅੱਛਾ, ਦੇਖੋ ਪਤਾ ਕੀ। ਟਾਈਮ ਨਾ ਜਿਹੜਾ ਉਹ ਹੈਗਾ ਹੈ ਨਾ ਦੋ ਤਰ੍ਹਾਂ ਦਾ ਹੁੰਦਾ ਟਾਈਮ ਇੱਕ ਤਾਂ। ਚੌਵੀ ਘੰਟੇ ਹੁੰਦੇ ਨੇ ਸਾਰਿਆਂ ਕੋਲ ਤੁਹਾਡੇ ਕੋਲ ਵੀ ਚੌਵੀ ਘੰਟੇ ਮੇਰੇ ਕੋਲ ਵੀ ਚੌਵੀ ਘੰਟੇ ਹਰ ਇਨਸਾਨ ਕੋਲ ਚੌਵੀ ਘੰਟੇ ਹੀ ਹੈਗੇ ਬੇਸ਼ੱਕ ਬਿਕਾਰੀ ਹੈ ਬੇਸ਼ੱਕ ਉਹ ਇੱਕ ਬਿਜਨਸਮੈਨ ਯ ਵੋ ਮੈਨ ਕੋਈ ਵੀ ਹੈ। ਠੀਕ ਚੌਵੀ ਘੰਟੇ ਹੀ ਹੁੰਦੇ ਨੇ ਇਹ ਪਰਸਨ ਤੇ ਡਿਪੈਂਡ ਕਰਦੇ। ਕਿ ਉਹਨੇ ਆਪਣਾ ਚੌਵੀ ਘੰਟਿਆਂ ਨੂੰ ਕਿਵੇਂ ਯੂਟੀਲਾਈਜ਼ ਕਰਨਾ ਹੈ। ਜਾਂ ਕਿਵੇਂ ਵੇਸਟ। ਕਰਨਾ ਵੇ ਵੇਸਟ ਤੇ ਚੱਲ ਲੋਕ ਕਰ ਹੀ ਰਹੇ ਨੇ ਅਗਰ ਆਪਾਂ ਮੈਨੇਜ ਕਰਨਾ ਹੈ ਵਧੀਆ ਤਰੀਕੇ ਨਾਲ ਤੇ ਇੱਕ ਦਿਨ ਪਹਿਲੇ ਸਾਨੂੰ ਨਾ ਆਪਣਾ ਨੈਕਸਟ ਦੀ ਪ੍ਰੋਪਰ ਪਲਾਨਿੰਗ ਕਰਨੀ ਪਏਗੀ ਜਿਸ ਟਾਈਮ ਮੈਂ ਆਪਣਾ ਜਿਵੇਂ ਸਵੇਰੇ ਉੱਠਣਾ ਵੇ ਐਕਸਰਸਾਈਜ਼ ਕਰਨੀ ਹੈ ਹਨਾ ਐਕਸਰਸਾਈਜ਼। ਪਟੀਸ਼ਨ ਵਗੈਰਾ ਕਰਨੀ ਹੈ ਕਿਸ ਟਾਈਮ ਮੈਂ ਕਾਲੇਜ ਸਕੂਲ ਜਾਨਾ। ਠੀਕ ਹੈ, ਕਿਸ ਟਾਈਮ ਮੇ ਆਪਣਾ। ਬ੍ਰੇਕਫਾਸਟ, ਲੰਚ ਕਰਨਾ ਹੈ ਡਿਨਰ ਕਰਨਾ ਹੈ ਖਾਣ ਦਾ ਟਾਈਮ ਵੀ ਫਿਕਸ ਹੋਣਾ ਚਾਹੀਦਾ ਹੈ। ਐਕਸਰਸਾਈਜ ਦਾ ਟਾਈਮ ਫਿਕਸ ਹੋਨਾ ਚਾਹੀਦਾ ਹੈ। ਅਦਰਵਾਈਜ਼ ਅਜ ਕੀ ਹੁੰਦਾ ਹੈ।
ਬਿਲਕੁਲ ਔਰ ਟਾਈਮ ਮੈਨੇਜ ਵਿੱਚ ਨਾ ਅਸੀਂ ਆਪਣੇ ਦਿਨ ਨੂੰ ਨਾ ਮਤਲਬ ਬਲੋਕ ਵੀ ਕਰ ਸਕਦੇ ਹਾਂ। ਜਿੱਦਾਂ ਅਸੀਂ ਛੇ ਤੋਂ ਸੱਤ ਕਿਆ ਕਰਨਾ, ਹਨਾ ਸੱਤ ਤੋਂ ਅੱਠ ਕਿਆ ਕਰਨਾ ਹੈ ਅੱਠ ਤ ਨੋ ਕੀ ਕਰਨਾ, ਇਹਦੇ ਨਾਲ ਕੀ ਹੋਏਗਾ ਕਿ ਸਾਡਾ ਜੋ ਟਾਈਮ ਹੈ ਉਹ ਬਲੋਕ ਵੀ ਹੋ ਜਾਏਗਾ, ਹਾਂ ਬਿਲਕੁਲ ਔਰ ਹਾਈ ਪ੍ਰੋਡਕਟੀਵਿਟੀ ਵੀ ਨਿਕਲਦੀ ਇਹਦੇ ਵਿੱਚ ਨਾ ਮਤਲਬ ਪ੍ਰੋਡਕਟਿਵ ਵੀ ਜਾਂਦਾ ਪੂਰਾ ਦਿਨ ਕਿਉਂਕਿ ਸਾਨੂੰ ਪਤਾ ਹੁੰਦਾ ਕਿ ਇਸ ਟਾਈਮ ਕਿਆ ਕੱਣ ਅਗਰ ਸ਼ਡਊ
ਹੈਲੋ,
ਹੈਲੋ ਹਾਂਜੀ ਹਾਂਜੀ,
ਹਾਂਜੀ ਹੁਣ ਆ ਰਹੀ ਤੁਹਾਡੀ ਆਵਾਜ਼ ਨਾ ਆਵਾਜ਼ ਚਲੀ ਗਈ ਸੀ ਕੀ ਕਹਿ ਰਹੇ ਸੀ ਤੁਸੀਂ
ਜੋ ਲੈਸ ਸਤਰੇਸ ਵੀ ਹੁੰਦਾ ਬ ਕਨਫਿਊਜਨ ਨਹੀਂ ਹੁੰਦੀ ਪੂਰੇ ਦਿਨ ਵਿੱਚ ਨਾ
ਹਾਂ ਬੰਦਾ ਕਨਫਿਊਜ ਨਹੀਂ ਰਹਿੰਦਾ ਅਦਰਵਾਈਜ਼ ਅਗਰ ਕੋਈ ਬੰਦਾ ਉੱਠ ਹੀ ਦਸ ਵਜੇ ਰਿਹਾ ਵੇ ਹਨਾ ਦਸ ਬਾਰਾਂ ਵਜੇ ਰਿਹਾ ਉਹ ਸੋਚੇਗਾ ਅੱਧਾ ਦਿਨ ਖ਼ਤਮ ਹੋ ਗਿਆ ਚੱਲ ਮੈਂ ਸੋਈ ਜਾਂਦਾ ਵਾ ਅੱਜ ਦਾ ਦਿਨ ਤੇ ਵੇਸਟ ਤੇ ਕੱਲ ਕਰੇਗੇ ਕੱਲ ਕੱਲ ਨੂੰ ਕਰਾਂਗੇ ਐਵੇਂ ਪੁ ਐਵੇਂ ਸੋਚਦਾ ਹਰ ਇਨਸਾਨ
ਹੂੰ, ਇਹਦੇ ਵਿੱਚੋਂ ਹੁੰਦਾ ਹੈ ਕਿ ਤੁਸੀਂ ਸੋ ਅ ਮਤਲਬ ਬ੍ਰੈਸਟ ਕਿਸ ਟਾਈਮ ਕਰਨਾ ਹਨਾ ਉਹ ਵੀ ਟਾਈਮਲੀ ਦੇਖ ਸਕਦੇ ਹਾਂ ਅਸੀ ਔਰ ਦੂਜਾ ਅਸੀਂ ਇਹ ਵੀ ਲਿਖ ਸਕਦੇ ਆ ਕਿ ਅਸੀਂ ਖਾਣਾ ਕਿਸ ਟਾਈਮ ਖਾਣਾ। ਉਹਨਾਂ ਇਹ ਹੁੰਦਾ ਹੈ ਕਿ ਪ੍ਰੋਡਕਟੀਵਿਟੀਟੀ।
ਸੋਣਾ ਚਾਹੀਦਾ ਕਿ ਅਗਰ ਆਪਣਾ ਦੋ ਘੰਟੇ ਸਟੱਡੀ ਕਰਨੀ ਐ ਤਾਂ ਦੋ ਘੰਟੇ ਸਟੱਡੀ ਹੀ ਕਰਨੀ ਐ।
ਹਾਂ ਠੀਕ ਐ, ਉਹਦੇ ਨਾਲ ਇਹ ਵੀ ਹੁੰਦਾ ਕੀ,
ਇੱਕ ਦਿਨ ਸਟੱਡੀ ਨੀ ਕੀਤੀ ਅਗਲੇ ਦਿਨ ਚਾਰ ਘੰਟੇ ਆਪਾਂ ਸਟੱਡੀ ਕਰ ਰਹੇ ਆ ਤੋਂ। ਉਹਦੇ ਨਾਲ ਉਹ ਨਾ ਕਿ ਡਿਸਿਪਲਿਨ ਨੀ ਬਣਦਾ।
ਹੂੰ, ਔਰ ਫੋਕਸ ਵੀ ਇੰਕਰੀਜ਼ ਹੁੰਦਾ ਸਾਡਾ। ਔਰ ਮੇਨ ਗੱਲ ਇਹ ਆ ਕਿ ਅਸੀਂ ਅਹ ਓਦੇ ਵਿੱਚੋਂ ਫਰੀ ਟਾਈਮ ਵੀ ਕੱਢ ਸਕਦੇ ਹਾਂ ਆਪਣੇ ਵਾਸਤੇ ਬਈ ਅਗਰ ਅਸੀਂ ਥੋੜ੍ਹਾ ਟਾਈਮ ਫ੍ਰਰੀ ਹੋਣਾ ਲਾਈਕ ਚਿੱਲ ਕਰਨਾ ਕਿਉਂਕਿ ਪੂਰਾ ਦਿਨ ਅਗਰ ਕੰਮ ਕਰਾਂਗੇ ਤੇ ਥੋੜਾ ਸਟ੍ਰੈਸ। ਤੇ ਜਾਂਦਾ ਈ ਐ ਮਾਇਂਡ ਕਿ ਪੂਰਾ ਦਿਨ ਕੰਮ ਕੀਤਾ। ਅਗਰ ਉਹਦੇ ਵਿੱਚ ਇਹਦੇ ਨਾਲ ਟਾਈਮ ਪੰਚ ਕਰਨ ਨਾਲ ਇਹ ਹੋਏਗਾ ਕਿ ਅਸੀਂ ਆਪਣੇ ਵਾਸਤੇ ਵੀ ਟਾਈਮ ਕੱਢ ਸਕਦੇ ਆ। ਬਾਈ ਕਿਸ ਟਾਈਮ ਵਿੱਚ ਜੋ ਸਾਨੂੰ ਵਧੀਆ ਲੱਗਦਾ ਹਾਂ ਬ੍ਰੇਕ ਵੀ ਹੋ ਸਕਦਾ।
ਠੀਕ ਠੀਕ ਚਲੋ ਵਧੀ, ਆ ਏ ਤਾਂ ਹੈਈ ਐ ਟਾਈਮ ਦੀ ਇੰਪੋਰਟੈਂਸ ਬਹੁਤ ਜ਼ਿਆਦਾ। ਹੈਗੀ ਆ ਨਾ ਕਿ ਅਗਰ ਆਪਾਂ ਟਾਈਮ ਹੀ ਨੀ ਆਪਣਾ ਯੂਟੀਲਾਈਜ਼ ਕਰਾਂਗੇ ਸਹੀ ਤਰੀਕੇ ਨਾਲ ਨਹੀਂ ਤੇ ਟਾਈਮ ਤੇ ਅਗਰ ਖ਼ਰਾਬ ਹੋ ਜਾਏ ਉਹ ਵਾਪਿਸ ਤੇ ਆਂਦਾ ਨੀ ਹੈਗਾ ਨਾ।
ਹੂੰ,
ਤੇ ਟਾਈਮ ਨੂੰ ਯੂਟੀਲਾਈਜ਼ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ।
ਹੂੰ, ਬਿਲਕੁਲ ਔਰ ਇਹਦੇ ਵਿੱਚ ਇਹ ਕਿ ਅਸੀਂ ਟਾਈਮ ਯੂਟੀਲਾਈਸ ਕਰਕੇ ਐਕਸਰਸਾਈਜ਼ ਵੀ ਕਰ ਸਕਦੇ ਆ ਆਪਣੀ ਬੋਡੀ ਲਈ ਮੈਡੀਟੇਸ਼ਨ ਵੀ ਕਰ ਸਕ ਹਾਂ ਜੋ ਬਹੁਤ ਜ਼ਰੂਰੀ ਐ। ਜਿਦੇ ਨਾਲ ਫੋਕਸ ਹੋਰ ਵੀ ਇੰਕਰੀ ਹੋਏਗਾ ਕੰਮ ਕਿੱਦਾਂ ਕਰਨਾ ਵੀ ਪਤਾ ਚੱਲੇਗਾ।
ਬਿਲਕੁਲ ਆਪਾਂ ਅਲਾਰਮ ਵੀ ਲਗਾ ਸਕਦੇ ਆ ਹਨਾ ਫੋਨ ਵਿੱਚ ਜਾਂ ਅੱਜ ਕੱਲ੍ਹ ਤਾਂ ਉਹ ਐਪਲ ਦੀ ਵੋਚ ਹੁੰਦੀ ਐ ਨਾ ਉਹਦੇ 'ਚ ਵੀ ਆਪਣਾ ਦੇਖ ਸਕਦੀ ਆ ਕਿਤਨ ਸਟੈਪਸ ਆਪਣਾ ਕਾਉਂਟ ਕੀਤੇ ਨੇ ਅਸੀਂ ਆਪਣੇ ਹਨਾ ਅਲਾਰਮ ਵੀ ਲਗਾ ਸਕਦੇ ਹਾਂ ਕਿ ਕਿਸ ਕਿਸ ਟਾਈਮ ਆਪਣਾ ਬ੍ਰੇਕਫਾਸਟ ਕਰਨਾ, ਕਿਸ ਟਾਈਮ ਲੰਚ ਕਰਨਾ, ਕਿਸ ਟਾਈਮ ਆਪਣਾ ਅਸੀਂ ਡਿਨਰ ਕਰਨਾ ਵਾ ਵੈਸੇ ਤਾਂ ਇਹ ਸਭ ਕੁਲ ਚੌਵੀ ਘੰਟੇ ਹੀ ਹੁੰਦੇ ਨੇ ਨਾ ਡਿਵਾਈਡ ਕਰ ਸਕਦੇ ਚੌਵੀ ਘੰਟੇ ਚ ਨਾ ਕਿੰਨੇ ਟਾਈਮ ਕੀ ਕਰਨਾ ਕਿੰਨੇ ਟਾਈਮ ਕੀ ਨਹੀਂ ਕਰਨਾ। ਅਦਰਵਾਈਜ਼ ਲੋਕ ਬਹੁਤ ਵੇਸਟ ਕਰਦੇ ਨੇ ਆਪਣਾ ਟਾਈਮ ਹਨਾ ਜਿਮ ਜਿੰਮ ਤੇ ਜਾਂਦੇ ਨੇ ਹੋਰ ਵੀ ਬਹੁਤ ਸਾਰੀ ਚੀਜ਼ਾਂ
ਫਰੈਂਡਸ ਨਾਲ ਚੈਟਿੰਗ ਵਗੈਰਾ ਕਰਦੇ।
ਹਾਂ ਸੋਸ਼ਲ ਮੀਡੀਆ ਬਹੁਤ ਵੱਡੀ ਅੱਜ ਦੇ ਟਾਈਮ ਨਾ। ਮਤਲਬ ਹਾਂ ਇਨਟਰੈਕਸ਼ਨ ਹੈਗੀ ਐ ਬਹੁਤ ਬਟ ਬਹੁਤ ਸਾਰੇ ਲੋਕ ਉਹਨੂੰ ਸਹੀ ਤਰੀਕੇ ਨਾਲ ਯੂਜ ਕਰਕੇ ਪੈਸਾ ਵੀ ਕਮਾ ਰਹੇ ਨੇ। ਹਨਾ ਬਟ ਲੋਕਾਂ ਇਤਨਾ ਪੇਸ਼ੈਂਸ ਨਹੀਂ ਹੈਗਾ ਉਸ ਚਾਹੁੰਦੇ ਨੇ ਕਿ ਮੰਨ ਲਓ ਚਲੋ ਅੱਜ ਅੱਜ ਅਸੀਂ ਆਪਣਾ ਪੇਜ ਬਣਾਇਆ। ਇੰਸਟਾਗ੍ਰਾਮ ਤੇ ਅੱਜ ਹੀ ਆਪਾਂ ਵਾਇਰਲ ਹੋ ਜਾਈਏ। ਹਨਾ ਇੱਕ ਦਿਨ ਤੇ ਰਿਜਲਟ ਨਹੀਂ ਆਏਗਾ ਐਵੇਂ ਹੀ ਜਿੰਮ ਵਿਚ ਜਾ ਕੇ ਲੋਕ ਕਰਦੇ ਨੇ। ਉਹ ਸੋਚਦੇ ਨੇ ਕਿ ਪਹਿਲੇ ਦਿਨ ਗਏ ਤੇ ਪਹਿਲੇ ਦਿਨ ਹੀ ਬੋਡੀ ਬਣਣੀ ਸਟਾਰਟ ਹੋ ਜਾਏ ਤੇ ਫਸਟ ਡੇ ਤੇ ਕੁਛ ਵੀ ਨੀ ਹੁੰਦਾ ਨਾ।
ਹੂੰ, ਔਰ ਉਸੀ ਤਰੀਕੇ ਨਾਲ ਹਾਂ, ਔਰ ਉਸੇ ਤਰੀਕੇ ਨਾਲ ਅਸੀਂ ਅਗਰ ਡੇਲੀ ਬੇਸਿਸ ਪੇ ਟਾਈਮ ਪੰਚ ਕਰਕੇ ਕੰਮ ਕਰ ਰਹੇ ਨਾ ਲੇਕਿਨ ਟਾਈਮ ਨੂੰ ਮੈਨੇਜ ਕਰਕੇ ਕੰਮ ਕਰ ਰਿਹਾ। ਤੇ ਬਹੁਤ ਅੱਛਾ ਰਿਜਲਟ ਆਂਦਾ ਸਾਨੂੰ ਨਾ ਅਗਰ ਡਿਸਿਪਲਿਨ ਚ ਕੰਮ ਕਰ ਰਹੇ ਸਪੋਸ ਕੋਲੋਂ ਅ ਕੋਈ ਵਰਕਿੰਗ ਸਟਾਰਟ ਕੀਤੀ ਐ ਉਹ ਅਸੀਂ ਟਾਈਮ ਬਲੋਕ ਕਰਕੇ ਆਪਣਾ ਕੰਮ ਕੰਮ ਕਰ ਰਿਹਾ ਡੇਲੀ ਬੇਸਿਸ ਫਿਰ ਵਧੀਆ ਰਿਜ਼ਲਟ ਆਏ ਕੰਟਿਨੂਜਲੀ ਚ ਕਰਾਂਗੇ ਡਿਸੀਪਲੀਨ ਚ ਰਹਿ ਕੇ ਕਰਾਂਗੇ। ਸੇਮ ਏਦਾਂ ਜਿੰਮ ਐ ਅਗਰ ਅਸੀਂ ਜਿੰਮ ਵੀ ਜਾ ਰਹੇ ਰਿਜਲਟ ਆਏਗਾ ਹੀ ਆਏਗਾ। ਜੋ ਬਹੁਤ ਜ਼ਰੂਰੀ ਐ।
ਹਾਂਜੀ ਹਾਂਜੀ।
ਹਾਂ ਇਹਦੇ ਵਿੱਚ ਪਰਫੋਰਮੈਂਸ ਵੱਧਦੀ ਏ ਸਾਡੀ।
ਬਿਲਕੁਲ ਇਹ ਤੇ ਹੈ ਈ ਏ ਐਕਟੀਵਿਟੀ ਐਕਟਿਵ ਰਹਿੰਦਾ ਬੰਦਾ ਹੈਨਾ ਜਿੰਮ ਜਾ ਕੇ ਵੀ ਜੋ ਐਕਸਟਰਾ ਫੈਟ ਹੁੰਦਾ ਬੋਡੀ ਦਾ ਉਹ ਵੀ ਮਤਲਬ ਅੱਜ ਦੇ ਟਾਈਮ ਤੇ ਫਾਸਟ ਫੂਡ ਖਾਂਦਾ ਹੀ ਹੈ ਹਰ ਇਨਸਾਨ ਹਰ ਇਨਸਾਨ ਦੇ ਮਤਲਬ ਗਰਲਜ਼ ਤੇ ਲੇਡੀਜ਼ ਦੇ ਤੇ ਜ਼ਿਆਦਾ ਹੀ ਹੈ ਫੈਟ ਵਗੈਰਾ ਚੜ ਜਾਂਦਾ ਹੈਨਾ ਤੇ ਪਹਿਲੇ ਤਾਂ ਨਹੀਂ ਜਾਂਦੀ ਸੀ ਗਰਲਸ ਵਗੈਰਾ ਜਿਮ ਅੱਜ ਦੇ ਟਾਈਮ ਦੇ ਤੇ ਹਰ ਕੋਈ ਜਿੰਮ ਜਾਂਦਾ। ਏਜਡ ਪਰਸਨ ਵੀ ਜਾ ਰਹੇ ਨੇ ਸੋਸ਼ਲ ਮੀਡੀਆ ਤੇ ਅੱਜ ਦੇ ਟਾਈਮ ਹਰ ਏਕ ਚੀਜ਼ ਦਾ ਮਤਲਬ ਦਿਖਾ ਰਹੇ ਨੇ ਲੋਕ ਉਹੀ ਆਪਣਾ ਡੇਲੀ ਰੂਟੀ ਤਿੰਨ ਲੋਕ ਵੀਲੋਗ ਬਣਾ ਕੇ ਡਾਲ ਦਿੰਦੇ ਨੇ ਕਈਆਂ ਨੂੰ ਜਿਆਦਾ ਸ਼ਰਮ ਆਂਦੀ ਏ। ਉਹ ਵੀ ਸੋਚ ਜਿਵੇਂ ਕਿ ਆਪਾਂ ਡਾਲੀਏ ਹੈਨਾ ਕੋਈ ਵੇਖ ਨਾ ਲਵੇ ਜਾਂ ਇੱਕ ਦਿਨ ਇਚ ਹੀ ਵਾਇਰਲ ਹੋਣਾ ਚਾਹੀਦਾ ਹੈ। ਐਸਾ ਤਾਂ ਨਹੀਂ ਹੋਏਗਾ ਨਾ?
ਹਾਂ।
ਅਕਾਊਂਟ ਅਰਾਮ-ਅਰਾਮ ਨਾਲ ਹੀ ਵਾਇਰਲ ਹੋਏਗਾ।
ਹਾਂ, ਔਰ ਉਹਦੇ ਵਿੱਚ ਇਹ ਵੀ ਹੈ। ਕਿ ਅਗਰ ਅਸੀਂ ਆਪਣਾ ਟਾਈਮ ਪੰਚ ਕਰ ਰਹੇ ਹਾਂ, ਜਿੱਦਾਂ ਟਾਈਮ ਮੈਨੇਜ ਕਰ ਰਹੇ ਹਾਂ ਹੈ ਨਾ ਟਾਈਮ ਪੰਚ ਕਰ ਰਹੇ ਹਾਂ। ਔਰ, ਔਰ ਐਕਟੀਵਿਟੀਸ ਨਾ, ਅਸੀਂ ਸਭਤੋਂ ਟੋਪ ਪ੍ਰਿਓਰਿਟੀ ਕਿਨੂੰ ਦੇਣੀ ਹੈਨਾ? ਮਤਲਬ ਸਭ ਤੋਂ ਪਹਿਲਾਂ ਕਿਹੜਾ ਕੰਮ ਕਰਨਾ ਹੈਨਾ? ਸਬ ਤੋਂ ਲਾਸਟ ਚ ਮਤਲਬ ਜੋ ਜ਼ਿਆਦਾ ਇਪੋਰਟਟ ਨੀ ਹੈਗਾ, ਅਸੀ ਇਹ ਵੀ ਚੈਕ ਕਰ ਸਕਦੇ ਹਾਂ ਜਿਦ ਨਾਲ ਆ ਹੁੰਦਾ ਨਾ, ਕਿ ਸਭ ਤੋਂ ਮੁਸ਼ਕਿਲ ਕੰਮ ਸਭ ਤੋਂ ਪਹਿਲੇ ਕਰ ਲਿੱਤਾ। ਔਰ ਫਿਰ ਟੈਂਸ਼ਨ ਨਹੀਂ ਹੋਂਦੀ ਕਿ ਹਾਂ ਚਲੋ ਇਹ ਤੇ ਹੋ ਗਿਆ, ਬਾਕੀ ਦੇ ਤੇ ਹੋ ਹੀ ਜਾਨਗੇ! ਕਈ ਵਾਰੀ ਕਿਆ ਹੁੰਦਾ ਹੈ ਕਿ ਇਹ ਸਭ ਤੋਂ ਆਸਾਨ ਪਹਿਲ
ਪ੍ਰਾਇਓਰਿਟੀ ਵਿੱਚ ਰੱਖਣਾ ਜਿਹੜਾ ਕੰਮ ਜਿਹੜਾ ਕੰਮ ਜ਼ਿਆਦਾ ਜ਼ਰੂਰੀ ਹੈ, ਉਹਨੂੰ ਅਪਨਾ ਪਹਿਲੇ ਕਰ ਲਈਏ, ਜਿਹੜਾ ਜ਼ਿਆਦਾ ਜ਼ਰੂਰੀ ਨਹੀਂ ਏ ਜਿਸ ਕੰਮ ਨੂੰ ਕੋਈ ਹੋਰ ਵੀ ਕਰ ਸਕਦਾ, ਉਹ ਆਪਣਾ ਉਹਨੂੰ ਲਾਸਟ ਵਿੱਚ ਰੱਖ ਸਕਦੇ ਹਾਂ ਅਸੀਂ। ਇਹਦੇ ਨਾਲ ਵੀ ਸਾਡਾ ਟਾਈਮ ਬੈਲੈਂਸ ਹੋ ਸਕ ਮਤਲਬ ਯੂਟੀਲਾਈਜ਼ ਹੋ ਜਾਏਗਾ ਵਧੀਆ ਤਰੀਕੇ ਨਾਲ ਮੈਨੇਜ ਹੋ ਜਾਏਗਾ। ਕਿਉਂਕਿ ਟਾਈਮ ਮੈਨੇਜ ਕਰਨਾ ਅੱਜ ਦੇ ਟਾਈਮ ਤੇ ਨਾ ਬਹੁਤ ਜ਼ਿਆਦਾ ਜ਼ਰੂਰੀ ਏ। ਪਰ ਨਾ ਵੇਸਟ ਤੇ ਜਾ ਹੀ ਰਿਹਾ ਟਾਈਮ ਹੈਨਾ ਚਾਰ-ਚਾਰ ਪੰਜ-ਪੰਜ ਘੰਟੇ ਕਿਵੇਂ ਫੋਨ ਤੇ ਚੱਲ ਜਾਂਦੇ ਰੀਲਸ ਵੇਖਣ ਤੇ ਪਤਾ ਹੀ ਨਹੀਂ ਚੱਲਦਾ।
ਸਹੀ ਗੱਲ ਨਹੀਂ ਇਹ ਜ਼ਰੂਰੀ ਏ ਬਹੁਤ ਨਾ ਟਾਈਮ ਮੈਨੇਜ ਕਰਨਾ। ਜਿਹਦੇ ਨਾਲ ਅਗਰ ਅਸੀਂ ਅੱਜ ਖੁਦ ਨੂੰ ਮੈਨੇਜ ਕਰਾਂਗੇ ਤੇ ਅਹ ਕੱਲ ਅਗਰ ਮਤਲਬ ਅਗਰ ਅਸੀਂ ਕੋਈ ਕੰਮ ਵੀ ਕਰ ਰਹੇ ਆ। ਤੇ ਤਾਂ ਹੀ ਤੋ ਮੈਨੇਜ ਕਰ ਪਾਵਾਂਗੇ ਨਾ, ਅਗਰ ਅਸੀਂ ਅੱਜ ਖੁਦ ਨੂੰ ਹੀ ਮੈਨੇਜ ਨਹੀਂ ਕਰ ਰਹੇ। ਅਗਰ ਅਪਨੀ ਬੋਡੀ ਨੂੰ ਮੈਨੇਜ ਨਹੀਂ ਕਰਦੇ, ਅਪਨਾ ਵਰਕਿੰਗ ਮੈਨੇਜ ਨਹੀਂ ਕਰ ਪਾ ਰੇ, ਫਿਰ ਕੱਲ ਤੇ ਕਿਸੀ ਨੂੰ ਵੀ ਮੈਨੇਜ ਨੀ ਕਰ ਪਾਵਾਂਗੇ ਹੈਨਾ?
ਤੇ ਬਹੁਤ ਜ਼ਰੂਰੀ ਏ ਮੈਨੇਜ ਕਰਨਾ ਹਾਂ ਹਾਂਜੀ।
ਮੈਨੇਜ ਬਹੁਤ ਜ਼ਿਆਦਾ ਜਰੂਰੀ ਹੈਗਾ ਨਾ ਹਰ ਇਨਸਾਨ ਅਪਨਾ ਟਾਈਮ ਮੈਨੇਜ ਕਰਦਾ ਹੀ ਏ ਜਿੰਨੇ ਵੀ ਤੁਸੀਂ ਰਿਚ ਪਰਸਨ ਦੇਖ ਲਓ ਹਨਾ ਅਮੀਰ ਤੋਂ ਅਮੀਰ ਬੰਦਾ ਦੇਖ ਲਓ, ਹਰ ਇਨਸਾਨ ਨੇ ਅਪਨਾ ਟਾਈਮ ਮੈਨੇਜ ਕੀਤਾ। ਜਿਵੇਂ ਕੋਈ ਹੈ ਨਾ ਬਿਜਨਸ ਮੈਨ ਏ ਉਹ ਮੈਰਿਡ ਹੈਗਾ ਉਹਨੂੰ ਅਪਨਾ ਆਫਿਸ ਵਿੱਚ ਵੀ ਉਹਨੇ ਟਾਈਮ ਦੇਨਾ ਹੈ ਉਹਨੇ। ਅਪਣੀ ਫੈਮਿਲੀ ਨੂੰ ਵੀ ਟਾਈਮ ਦੇਣਾ। ਉਹਨੇ ਅਪਨੇ ਬੱਚਿਆਂ ਨੂੰ ਵੀ ਟਾਈਮ ਦੇਣਾ ਵੇ ਉਹਨਾਂ ਨੂੰ ਘੁਮਾਣ ਵੀ ਲੈ ਕੇ ਜਾਣਾ ਵੇ ਉਹਨੇ। ਆਪਣਾ ਤਿੰਨ ਟਾਈਮ ਦਾ ਮੀਲ ਵੀ ਖਾਣਾ ਵੇ ਮਤਲਬ ਇੱਕ ਬੈਲੇੈਂਸ ਕੀਤਾ ਹੋਇਆ। ਜਿੰਮ ਵਿੱਚ ਵੀ ਜਾਣਾ ਉਹਨੇ ਹੈਨਾ ਸ਼ੋਪਿੰਗ ਵੀ ਕਰਨੀ ਏ ਹਰ ਚੀਜ਼ ਕਰਨੀ ਏ।
ਬਿਲਕੁਲ ਬਹੁਤ ਜ਼ਰੂਰੀ ਏ ਹਾਂ ਮਤਲਬ ਅੱਛੇ ਤਰੀਕੇ ਨਾਲ ਮੈਨੇਜ ਕਰਨਾ ਬਹੁਤ ਜ਼ਰੂਰੀ ਹੈ ਇਹ ਸਭ ਚੀਜ਼, ਹਨਾ?
ਹਾਂ, ਇਹ ਆਉਣਾ ਚਾਹੀਦਾ ਵੀ ਵੈਸੇ ਟਾਈਮ ਕਿਵੇਂ ਆਪਣਾ ਮੈਨੇਜ ਕਰ ਸਕਦੇ ਬਹੁਤ ਸਾਰੀ ਕਿਤਾਬਾਂ ਵੀ ਹੈਗੀਆਂ ਟਾਈਮ ਮੈਨੇਜ ਦੇ ਉੱਤੇ ਹਨਾ? ਬਹੁਤ ਸਾਰੇ ਆਰਟੀਕਲ ਵਗੈਰਾ ਵੀ ਹੈਗੇ ਨੇ। ਫੋਨ ਵਿਚ ਨਾ, ਆਪਣਾ ਸਰਚ ਵੀ ਕਰ ਸਕਦੇ ਹਾਂ ਕਿ ਆਪਾਂ ਕਿਵੇਂ ਆਪਣਾ ਟਾਈਮ ਮੈਨੇਜ ਕਰ ਸਕਦੇ ਹਾਂ, ਜੋ ਟਾਈਮ ਆਪਣਾ ਵੇਸਟ ਕਰ ਰਹੇ ਹਾਂ, ਉਹਨੂੰ ਕਿਵੇਂ ਆਪਣਾ ਅਸੀਂ ਯੂਟੀਲਾਈਜ਼ ਕਰ ਸਕਦੇ ਹਾਂ, ਜਿੱਥੋਂ ਸਾਨੂੰ ਬੈਟਰ ਰਿਜ਼ਲਟ ਆਵੇ। ਇੱਕ ਦਿਨ ਵਿੱਚ ਨਹੀਂ ਆਏਗਾ, ਆਉਣਦੇ ਆਉਣ ਵਾਲੇ ਟਾਈਮ ਵਿੱਚ ਵੀ ਨਾ, ਸਾਨੂੰ ਬਹੁਤ ਵਧੀਆ ਰਿਜ਼ਲਟ ਆ ਸਕਦਾ ਕਿ ਅਗਰ ਅਸੀਂ ਆਪਣਾ ਟਾਈਮ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਾਂਗੇ, ਤੇ
ਬਿਲਕੁਲ! ਔਰ ਟਾਈਮ ਵੇਸਟ ਹੋਣ ਨੂੰ ਵੀ ਬਚ ਜਾਏਗਾ।
ਹਾਂ, ਬਾਕੀ ਇਹੀ ਬਾਕੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਹਨਾ? ਬਾਕੀ ਫੇਰ ਮਿਲਦੇ ਹਾਂ, ਠੀਕ ਹੈ ਜੀ! ਓਕੇ ਸਤਿ ਸ੍ਰੀ ਅਕਾਲ!